ਹੈਲੋ ਹਾਂਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ।
ਹੋਰ ਕੀ ਹਾਲ ਚਾਲ?
ਹਾਂਜੀ ਵਧੀਆ ਤੁਸੀਂ ਸੁਣਾਓ?
ਸਭ ਵਧੀਆ ਜੀ ਹੋਰ।
ਕੁਛ ਨੀ ਜੀ, ਇਵੇ ਬੈਠੇ ਹੋਏ ਸੀ।
ਅੱਛਾ, ਹੋਰ ਲੰਚ ਕਰ ਲਿਆ?
ਹਾਂਜੀ, ਕਰ ਲਿਆ ਜੀ।
ਅੱਛਾ-ਅੱਛਾ ਕੀ ਬਣਾਇਆ ਸੀ ਅੱਜ?
ਹਾਂਜੀ, ਅਸੀਂ ਸਵੇਰੇ ਦਾਲ ਦੇ ਨਾਲ ਖਾਧੀ ਸੀ ਪਰੌਂਠੀਆਂ। ਹੁਨ ਅਜੇ ਹੁਨੇ ਅਜੇ ਪੇਕੇ ਐਂਟਰ ਹੋਏ ਘਰੇ ਆਏ ਜੇ। ਹੁਣ, ਅਸੀਂ ਮੈਗੀ ਦੇ ਨਾਲ ਰੋਟੀ ਖਾਧੀ ਸੀ।
ਅੱਛਾ ਜੀ।
ਹੋਰ ਸੁਣਾਓ ਤੁਸੀ ਕੀ ਖਾ ਲਿਆ?
ਮੈਂ ਅੱਜ ਅਸੀਂ, ਆਪਾਂ ਖਾਧੇ ਆ ਆਲੂ-ਨੂਟਰੀ ਨਾਲ ਰੋਟੀ, ਨਾਲ ਥੋੜ੍ਹੇ ਜੇ ਚਾਵਲ।
ਠੀਕ ਐ ਜੀ।
ਹਾਂਜੀ।
ਬਸ, ਵਧੀਆ ਜੀ ਤੁਸੀਂ ਸੁਣਾਓ।
ਸਭ ਵਧੀਆ ਜੀ ਹੋਰ, ਮੈਂ ਤੁਹਾਨੂੰ ਕਹਿਣਾ ਸੀ ਆਪਣਾ ਕੇ ਟੈਕਨੋਲਜੀ ਬਾਰੇ ਤੁਹਾਡੇ ਨਾਲ ਮਾੜੇ ਜੇ ਵਿਚਾਰ ਸਾਂਝੇ ਕਰਨੇ ਸੀ।
ਹਾਂਜੀ-ਹਾਂਜੀ ਜਰੂਰ ਜੀ।
ਹਾਂਜੀ, ਤੁਹਾਨੂੰ ਪਤਾ ਅੱਜ-ਕੱਲ੍ਹ ਆਪਣਾ ਟੈਕਨੋਲੋਜੀ ਕਿੰਨੀ ਹੋ ਚੱਲੀ ਐ ਹਨਾ? ਮੋਬਾਈਲ ਐ ਤੇ ਹਨਾ? ਮੋਬਾਇਲ ਦੇ ਵਿੱਚ ਕਿੰਨੇ ਟੈਕਨੋਲੋਜੀ ਆ ਗਈ ਐ, ਜਿੱਦਾਂ ਕਿ ਆਪਣਾ ਵਰਕ ਵਿੱਚ ਵੀ ਕਿੰਨੀ ਆ ਗਈ ਐ ਇਹ ਟੈਕਨੋਲੋਜੀ ਹਨਾ ਜੀ? ਸਭ ਲੋਕੀ ਫੈਕਟਰੀਆਂ ਵਿੱਚ ਮਸ਼ ਨਾ ਲਾਂ ਦਿੰਦੇ ਜਿੱਥੇ ਇੱਕ ਬੰਦੇ ਦਾ ਮੀਨੇ ਵਿੱਚ ਕੰਮ ਇੱਕ ਕੰਮ ਹੁੰਦਾ ਸੀ ਤੇ, ਓ ਇੱਕ ਦਿਨ ਦੇ ਵਿੱਚ ਮੀਨੇ ਦਾ ਕੰਮ ਪੂਰਾ ਕਰ ਦਿੰਦੇ ਪਏ ਮਸ਼ੀਨਾਂ ਨਾਲ ਹਨਾ?
ਹਾਂਜੀ।
ਹਾਂਜੀ, ਲੇਕਿਨ ਇਸ ਸਵੇਰੇ ਕਿ ਟੈਕਨੋਲੋਜੀ ਬਹੁਤ ਜਿਆਦਾ ਵੱਧ ਗਈ ਐ, ਬੰਦਿਆਂ ਵਾਸਤੇ। ਸਕੈਮ ਵੀ ਬੜੇ ਹੋਣ ਲੱਗ ਪਏ ਇੰਸਟਾਗ੍ਰਾਮ ਤੇ ਜਿਵੇਂ ਤੁਹਾਨੂੰ ਪਤਾ ਵਾ ਪੇਜ, ਜਿਵੇਂ ਕਿ ਲੋਕੀ ਬਣਾ ਲੈਂਦੇ ਆ ਨਾ?
ਹਾਂਜੀ ਹਾਂਜੀ।
ਕਿ ਆਪਣਾ ਸ਼ੋਪ ਮਲਕੀ ਸ਼ੋਪ ਦੇ ਨਾਮ ਤੋਂ ਆਪਣਾ ਪੇਜ ਬਣਾ ਲੈਂਦੇ ਆ ਆਪਣਾ ਸੇਲਿੰਗ ਕਰਨ ਵਾਸਤੇ ਹਨਾ? ਤੇ ਓਨਾਂ ਲੋਕੀ ਫੇਕ ਵੀ ਬਣਾ ਲੈਂਦੇ ਆ ਹਨਾ? ਪੇਜ ਵਗੈਰਾ ਹਨਾ? ਤੇ ਕਈ ਜਣੇ ਉਹਨਾਂ ਦੇ ਜਾਲ ਦੇ ਵਿੱਚ ਆ ਵੀ ਜਾਂਦੇ। ਕਾਬੂ ਹਨਾ? ਕਈ ਕਿਸੇ ਟਾਈਮ ਕੋਈ ਸਕੈਮ ਕਰ ਲੈਂਦਾ ਹਨਾ?
ਹਂਜੀ
ਤੇ, ਇਸ ਬਾਰੇ ਕੀ ਤੁਹਾਡੇ ਵਿਚਾਰ ਆ
ਹਾਂਜੀ, ਵਿਚਾਰ ਇਹੋ ਹੈ ਕਿ ਵਾਕਿਆ ਅੱਜ-ਕੱਲ ਫਰੋਡ ਬਹੁਤ ਹੁੰਦਾ ਐ, ਹਰ ਇੱਕ ਚੀਜ਼ ਵਿੱਚ ਹਨਾ। ਜਿਵੇਂ ਅ ਕਿ ਹੁਣ ਅੱਜ-ਕੱਲ ਸਾਨੂੰ ਵਟਸਐਪ ਤੇ ਵੀ ਲਿੰਕ ਆ ਜਾਂਦੇ ਨੇ ਕਦੇ ਆ ਅਨਨੋਨ ਨੰਬਰ ਤੋਂ ਠੀਕ ਐ ਨਾ ਤੇ ਉਹਦੇ ਕਰਕੇ ਵੀ ਮਤਲਬ ਸਾਨੂੰ ਮਤਲਬ ਔ ਟੀ ਪੀ ਕਈ ਲੋਕ ਮੰਗਦੇ ਨੇ, ਜਿੰਨਾ ਸਾਡਾ ਸਭ ਕੁਛ
ਹਾਂਜੀ ਜੀ, ਜੀ-ਜੀ ਔ ਟੀ ਪੀ ਜਿਹੜੇ ਮੰਗਦੇ ਲੋਕ
ਹਾਜੀ-ਹਾਜ ਹਾਂਜੀ।
ਹੈਲੋ।
ਹਾਂਜੀ-ਹਾਂਜੀ।
ਹਾਂ ਹਾਂਜੀ-ਹਾਂਜੀ ਆ ਰੀ, ਆ ਰੀ, ਆ ਰੀ।
ਹਾਂਜੀ। ਤੇ, ਇਹ ਅੱਜ-ਕੱਲ ਟੈਕਨੋਲੋਜੀ ਦਾ ਸਿਸਟਮ ਨਾ ਲੋਕ ਗ਼ਲਤ ਬਹੁਤ ਇਸਤੇਮਾਲ ਕਰਦੇ ਐ
ਹਾਂ, ਆ ਥੋੜੇ ਦਿਨਾਂ ਦੀ ਗਲ ਪਹਿਲਾਂ ਆਪਣਾਂ ਮੈਂ ਆਪਣਾ ਇੰਸਟਾਗ੍ਰਾਮ ਚਲਾਨ ਦਿਆ ਸੀ ਤੇ ਇਸ ਇੰਸਟਾਗ੍ਰਾਮ ਦੇ ਵਿਚ ਮੈਨੂੰ ਨਾ ਇੱਕ ਪੇਜ ਨਜ਼ਰ ਆਇਆ ਏ, ਉਹਦੇ ਵਿੱਚ ਉਹਨੇ ਪੇਜ ਵਿੱਚ ਆਪਣਾਂ ਸੂਟ ਪਾਇਆ ਹੀ, ਬਹੁਤ ਪਿਆਰਾ ਸ਼ੂਟ ਹੀ
ਹਾਂਜੀ।
ਤੇ ਉਨੂੰ ਮੈਂ ਮੈਸੇਜ ਕੀਤਾ ਤੇ ਮੈਂ ਹਾ ਸਰ ਆਪਣਾ ਸ਼ੂਟ ਚਾਇਦਾ, ਮਤਲਬ ਕਿ ਆਪਣਾ ਇਹ ਕੀ ਪ੍ਰਾਈਜ਼ ਉਹਨਾ ਪ੍ਰਾਈਜ਼ ਦਸਿਆ, ਪ੍ਰਾਈਜ਼ ਹੈਗਾ ਹੀ ਵਨ ਥਾਊਜੈਂਡ।
ਹਾਂਜੀ-ਹਾਂਜੀ।
ਤੇ ਉਨਾਂ ਨੂੰ ਮੈਂ ਪੇਅ ਕਰਤਾ।
ਹਾਂਜੀ।
ਤੇ ਪੇਅ ਤੇ ਮੈਂ ਕਰਤਾ, ਤੇ ਮੈਨੂੰ ਨੀ ਪਤਾ ਹੀ ਕੀ ਓ ਸਕੈਮ ਹੈਗਾ ਐ।
ਹਾਂਜੀ-ਹਾਂਜੀ ਅੱਜ- ਕੱਲ ਔਨਲਾਈਨ ਪਇਲਾਂ ਪੇਅ ਕਰਵਾਦੇ ਨੇ ਏ ਚੀਜ਼ਾਂ ਸਾਨੂੰ ਕਰਵਾਣੀਆਂ ਨੀ ਚਾਹੀਦੀਆਂ ਕਿਉਂ ਕਿਉਂਕਿ ਇਹਦੇ ਚ ਹਾਡਾ ਨੁਕਸਾਨ ਹੋ ਜਾਂਦਾ, ਉਹ ਅਗਲੇ ਬਾਦ ਵਿ ਜਾ ਫੋਨ ਨੀ ਪਿੱਕ ਕਰਦੇ, ਜੇ ਅਗਲੇ ਪਿੱਕ ਕਰ ਵੀ ਲੈਣਗੇ ਤਾਂ ਉਹਨਾਂ ਨੇਂ ਹਾਨੂੰੰ ਕਿਹਣਾ ਕੇ ਕੋਈ ਵੀ ਮਤਲਬ ਸਾਨੂੰ ਐਡਵਾਂਸ ਥੋੜਾ ਜਾਂ ਹੋਰ ਪੇਅ ਕਰੋ ਹਨਾ, ਅ ਸ਼ਿਪਿੰਗ ਵਿੱਚ ਥੋੜੀ ਪ੍ਰੋਬਲਮ ਹੋਣ ਦੀ ਐ
ਅਡਵਾਂਸ ਦੇ ਵਿੱਚ ਪੇਅ ਕਰਵਾ ਲੈਂਦੇ ਆ ਹਨਾ, ਤੇ ਇਹ ਉਹ ਗ਼ਲਤ ਗੱਲ ਏ ਕਿ ਜਿਹੜਾ ਆਪਣਾਂ ਲੋਕੀਂ ਫੇਕ ਪੇਜ ਬਣਾ ਕੇ ਆਪਣੇ ਇੱਕ ਦੂਜੇ ਕੋ ਪੈਹੇ ਸੈਨਡ ਕਰਾਉਂਦੇ ਹਨਾ।
ਹਾਂਜੀ-ਹਾਂਜੀ।
ਤੇ ਇਹ ਚੀਜ਼ਾਂ ਸਰਬ ਗਲਤ ਹੈਗੀਆਂ, ਮੈਂ ਆਪ ਇਸ ਚੀਜ਼ ਤੋਂ ਐਗਰੀ ਹੈਗਾ ਕਿ ਐ ਗੱਲਾਂ ਗ਼ਲਤ, ਲੋਕੀ ਫਰੋਡ ਬਹੁਤ ਜ਼ਿਆਦਾ ਕਰਨ ਲੱਗ ਪੇ ਆ। ਹਨਾ, ਤੇ ਉਨਾਂ ਨੂੰ ਪਤਾ ਨੀ ਕਿੱਦਾਂ ਮਤਲਬ ਕੀ ਪੈਸੇ ਤੇ ਲੋਕ ਕਿਹਨੇ ਕਿੱਦਾਂ ਜੋੜੇ ਆ ਕਿੱਦਾਂ ਨਹੀਂ ਜੋੜੇ ਹਨਾ।
ਹਾਂਜੀ ਸਹੀ ਗੱਲ ਹੈ ਜੀ।
ਹਾਂ, ਕਈ ਬਹੁਤ ਆਪਣੇ ਪੈਹੇ ਇੱਕ- ਇੱਕ ਜੋੜ ਕੇ ਆਪਣਾ ਕੁਝ ਚੀਜ਼ਾਂ ਮੰਗਵਾਉਂਦੇ ਆ ਤੇ। ਫੇਰ ਵੀ ਲੋਕੀ ਸਕੈਮ ਬਹੁਤ ਕਰਨ ਲੱਗ ਪੈਂਦੇ, ਜਿਵੇਂ ਹੁਣ ਪਹਿਲੇ ਲੈਨ ਚ ਬੈਂਕ। ਜਿਵੇਂ ਆਪਾਂ ਪੈਸੇ ਜਮਾ ਕਰਾਣ ਜਾਣਾ ਪੈਂਦਾ ਹੀ ਹਨਾ ਲੈਨਾਂ ਵਿੱਚ। ਲੱਗਣਾ ਪੈਂਦਾ ਹੀ ਇਥੇ ਅੱਜ-ਕੱਲ ਔਨਲਾਈਨ ਈ ਹੋ ਗਿਆ ਵਾ ਗੂਗਲ ਪੇ, ਫੋਨ ਪੇ ਵਗੈਰਾ ਹਨਾ।
ਹਾਂਜੀ।
ਮਿੰਟੋ-ਮਿੰਟ ਆਪਾਂ ਗੂਗਲ ਪੇ ਦੇ ਵਿੱਚ ਆਪਾਂ। ਕਰ ਸਕਦੇ ਆ ਤੇ ਜਿਵੇਂ ਕੇ। ਪੇਮੈਂਟ ਪਾਨਿਆ ਹੁੰਦੀਆਂ ਹੀ ਆਪਾਂ ਤੇ ਹੁਣ ਸਿੱਧਾ ਡਾਇਰੈਕਟ ਆਪਾਂ ਗੂਗਲ ਪੇ ਤੋਂ ਕਰਨ ਲੱਗ ਪੇ ਟੈਕਨੋਲੋਜੀ। ਬਹੁਤ ਜਾਦੀ ਵੱਧ ਗੀ ਹਨਾ।
ਹਾਂਜੀ ਸਹੀ ਗੱਲ ਹੈ।
ਹਾਂ। ਕਈਆ ਵਾਸਤੇ ਟੈਕਨੋਲੋਜੀ ਬਹੁਤ ਵਧੀਆ ਕੰਮ ਆ ਤੇ ਕਈਆ ਜਿਹੜੇ ਆਪਣਾ। ਕਈਆ ਵਾਸਤੇ ਮੁੜ ਕੇ ਗ਼ਲਤ
ਹਾਂਜੀ ਏ ਆਪਣਾ ਦਿਮਾਗ ਐਨਾ ਕਈ ਲੋਕੀ ਇਨੂੰ। ਬਹੁਤ ਗਲਤ ਕਰਦੇ ਨੇ ਹਰ ਏਕ ਚੀਜ਼ ਨੂੰ। ਹਾਂਜੀ ਹਾਂਜੀ ਆਪਣੇ ਅੱਜ-ਕੱਲ ਹੈਕਿੰਗ ਜਾਦਾ। ਏ ਹੋਂਦੀ ਆ। ਬਟ ਏਹ ਚੀਜ਼ਾਂ ਸੇਵਿੰਗ ਘੱਟ ਐ ਹੈਕਿੰਗ ਜਿਆਦੀ ਕਰ- ਕਰਕੇ ਲੋਕੀ ਫਰੋਡ ਕਮਾਈਆਂ ਜ਼ਿਆਦੀਆਂ ਕਰਨ।
ਜੀ-ਜੀ ਏਹ ਬਿਲਕੁਲ ਤੁਹਾਡੀ ਗੱਲ ਸਹੀ ਐ, ਅੱਜ-ਕੱਲ੍ਹ ਲੋਕੀ ਹੈਹੇਕਿੰਗ ਜ਼ਿਆਦੀ ਕਰਨ ਲਗ
ਹਾਂਜੀ-ਹਾਂਜੀ ਏ ਚੀਜ਼ਾਂ ਮ ਮਤਲਬ ਗਾਂ ਆਣ ਵਾਲੀ ਜਨਰੇਸ਼ਨ ਦੇ ਟਾਈਮ ਤੇ ਬਹੁਤ ਟੱਫ ਹੋ ਜਾਣੀ ਕਿਉਕਿ ਚਲੋ ਹਜੇ ਤਾਂ ਹਾਡੈ ਸਮਝ ਤੋਂ ਵੀ ਅਜੇ ਬਾਹਰ ਹੈਗੀਆਂ ਏ ਚੀਜ਼ਾਂ ਅੱਜ-ਕੱਲ ਦਾ ਬੱਚਾ ਈ ਵੇਖ ਲੋ ਹੈਨਾ। ਔਨਲਾਈਨ ਗੇਮਸ ਜਿਵੇਂ ਚੱਲ ਜਾਂਦੀਆਂ ਵਾ ਬੱਚਾ ਉਹਨਾਂ ਵਿੱਚ ਵੀ ਪੈਸੇ ਕਰਵਾ ਦਿੰਦਾ ਬੱਚਿਆਂ ਨੂੰ ਥੋੜੀ ਨਾ ਇਹ ਚੀਜ਼ ਦਾ ਪਤਾ ਹੁੰਦਾ ਐ ਬੱਚੇ ਆਪਣੇ ਖੇਡਣ ਦੇ ਸ਼ੌਂਕ ਪੂਰੇ ਕਰਨ ਦੇ ਮਾਰੇ ਵੀ ਉਹਨਾਂ ਵਿੱਚ ਅਜ ਕੈਸ਼ ਕਰ ਲੈਂਦੇ ਨੇ ਏਦਾਂ ਕਰ ਦਿੰਦੇ ਨੇ ਤੇ ਅੱਧਾ ਦਿਨ ਪਹਿਲਾਂ ਸਿਆਹ ਉਡਵਾ ਦਿੰਦੇ ਮਾਂ ਪ ਦਾ
ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਗੱਲ ਤੁਹਾਡੀ ਸਹੀ ਐ ਜੀ ਹੁਣ ਕੲਈ ਬੱਚਿਆਂ ਨੂੰ ਸਮਝ ਨੀ ਹੁੰਦੀ ਹਨਾ ਤੇ ਉਹ ਕਰ ਲੈਂਦੇ ਆ ਤੇ ਉਹ ਉਹਨਾਂ ਦੇ ਜਿਵੇਂ ਕਿ ਅਕਾਊਂਟ ਚ ਪੈਸੇ ਕੱਟੇ ਜਾਂਦੇ ਆ ਹਨਾ ਉਹ ਤੇ ਇਹ ਹਾਂਜੀ ਹਾਂਜੀ ਬਿਲਕੁਲ ਗੱਲ ਤੁਹਾਡੀ ਸਹੀ ਐ ਜੀ
ਹਾਂ ਇਹ ਵੀ ਚੀਜ਼ਾਂ ਨਾ ਥੋੜੀਆਂ ਸਰਕਾਰ ਨੂੰ ਚਾਹੀਦੀਆਂ ਕਿ ਬੱਚਿਆਂ ਤੇ ਸਪੈਸ਼ਲ ਇਹੋ ਜਿਆਂ ਕੋਈ ਚੀਜ਼ਾਂ ਵੀ ਮਤਲਬ ਹੋਣੀਆਂ ਚਾਹੀਦੀਆਂ ਗੇਮਸ ਵਿੱਚੋੰ ਸਪੈਸ਼ਲ। ਅ ਲਟ ਮਤਲਬ ਬੰਦੇ ਖੇਡ ਸਕਦੇ ਜਿਹੜੇ ਅਠਾਰਾਂ ਸਾਲ ਦਾ ਬਾਹਰ ਹੈਗੇ ਹਨਾ ਬੱਚਿਆਂ ਲਈ ਇਹ ਗੇਮਾਂ ਨੀ ਖੇਡਣ ਲਵਾਉਣੀਆਂ ਚਾਹੀਦੀਆਂ ਉਹਨਾਂ ਨੂੰ ਜਿੰਨਾ ਚਿਰ ਬੱਚਾ ਏ ਵੱਡੀਆਂ-ਵੱਡੀਆਂ ਗੇਮਸ ਨਾ ਖੇਡੇ ਤੇ ਇਹਨਾਂ ਦੇ ਉੱਤੇ ਵੀ ਥੋੜਾ ਬਹੁਤ ਹੋਣਾ ਚਾਹੀਦਾ
ਹਾਂ ਅੱਜ-ਕੱਲ ਹੁਣ ਤੁਸੀ ਲਾ ਲਓ ਕਿ ਗੇਮਾਂ ਕਿੰਨੀਆਂ ਆ ਗਈਆਂ ਹਨਾ ਔਨਲਾਈਨ ਗੇਮਾਂ ਖੇਡੋ, ਗੇਮਾਂ ਵਿੱਚ ਪੈਹੇ ਕਮਾਓ
ਹਾਂਜੀ, ਹਾਂਜੀ-ਹਾਂਜੀ
ਤੇ ਉਹ ਸਰਕਾਰ ਨੂੰ ਚਾਹੀਦਾ ਕਿ ਜਿਵੇਂ ਕਿ ਛੋਟੇ-ਛੋਟੇ ਬੱਚੇ ਆ ਉਹ ਬੱਚੇ ਅੱਜ-ਕੱਲ੍ਹ ਗੇਮਾਂ ਖੇਡਦੇ ਆ, ਹਨਾ ਉਹ ਗੇਮਾਂ ਵਿੱਚ ਪੈਹੇ ਲਾਉਂਦੇ ਆ, ਤੇ ਉਹ ਸਰਾਸਰ ਗਲਤ ਤਾਂ ਸਰਕਾਰ ਨੂੰ ਚਾਹੀਦਾ ਕਿ ਇਹੋ ਜਿਆਂ ਗੇਮਾਂ ਨਾ ਬਣਾਣ ਹਨਾ
ਹਾਂਜੀ ਹਾਂਜੀ
ਕਿਉਂਕਿ, ਉਹ ਬ
ਗੋਲ ਵਾਲੀ ਆਪਸ਼ਨ ਚਾਹੀਦੀ, ਹਾਂਜੀ ਮੈਂ ਤਾਂ ਆਪਣੇ ਬੱਚਿਆਂ ਲਈ ਸਪੈਸ਼ਲ, ਇਸੇ ਚੀਜ਼ ਦੀ ੳਪਸ਼ਨ ਲਗਾਈ ਹੋਈ ਉਹਦੇ ਉੱਤੇ ਫੈਨੰਸ਼ੈਲ ਅਹ ਕੀ ਕਹਿੰਦੇ ਨੇ, ਹੋਰ ਠੀਕ ਹੈ, ਜਦੋਂ ਮੇਰਾ ਬੇਬੀ ਮੈਨੂੰ ਪਤਾ ਹੈਗਾ ਕੋ ਮੇਰੀ ਬੇਟੀ ਵੱਡੀ ਵੀ, ਆਪਣਾ ਕੋਈ ਗੇਮ ਡਾਊਨਲੋਡ ਕਰ ਲੱਗੀ, ਪਹਿਲਾਂ ਉਹ ਪਰਮਿਸ਼ਨ ਲੈਗੀ ਮੇਰੇ ਕੋਲ, ਕਿ ਮੈਂ ਲੈ ਸਕਦੀ ਹਾਂ। ਮੈਂ ਉਹਨੂੰ ਦੇ ਸਕਦੇ ਹਾ, ਪਰਮਿਸ਼ਨ ਜ ਮਤਲ ਲਈ ਸਹੀ ਹੈ, ਕਿ ਗ਼ਲਤ ਹੈ ੳ, ਪਹਿਲਾਂ ਮੈਂ ਇਸ ਚੀਜ਼ ਨੂੰ ਯੈਸ ਕਰਦੂੰਗੀ, ਅਗਰ ਮੈਨੂੰ ਲੱਗੇਗਾ ਉਹ ਸਹੀ ਹੈ, ਤੇ ਮੈ ੳਨੂੰ ਯੈਸ ਕਰਦੂਗੀ, ਅਗਰ ਨਹੀਂ ਸਹੀ ਹੋਏਗਾ, ਤਾਂ ਮੈਂ ੳਨੂੰ ਨੋ ਕਰ ਦੂੰਗੀ।
ਹਾਂ ਬਿਲਕੁਲ, ਬਹੁਤ ਵਧੀਆ ਗਲ ਏ।
ਹਾਂਜੀ, ਇਸ ਚੀਜ਼ ਉੱਤੇ ਵੀ ਥੋੜਾ, ਪੇਰੈਂਟਸ ਨੂੰ ਵੀ ਖੁਦ ਚਾਹੀਦਾ ਵਾ ਅਗਰ ਅਸੀਂ ਬੱਚਿਆਂ ਨੂੰ ਵੀ, ਆਪਣੇ ਨੂੰ ਫੋਨ ਦਿੰਦੇ ਹਾਂ, ਤੇ ਸਾਨੂੰ ਥੋੜਾ ਬਹੁਤ ਕਰਨਾ ਚਾਹੀਦਾ।
ਹਾਂਜੀ ਹਾਂਜੀ, ਬਹੁਤ ਵਧੀਆ ਗੱਲ ਏ ਇਹ ਤੁਹਾਡੇ 'ਚ, ਤੁਸੀਂ ਆਪਣੇ ਬੱਚਿਆਂ ਨੂੰ ਮੈਨਰਸ, ਬਹੁ ਵਧੀਆ ਦਿੱਤੇ ਆ। ਇਹ ਤੇ ਪਰਮਿਸ਼ਨ ਲੈਣੀ ਚਾਹੀਦੀ, ਹਨਾ, ਹਰ ਇੱਕ ਬੰਦੇ ਨੂੰ
ਪਰਮਿਸ਼ਨ ਲੈਂਦਾ, ਤੁਸੀਂ ਉਹਦੇ ਬੱਚੇ ਪੈਰੇਂਟਲ ਕੰਟਰੋਲ ਦੀ, ਆਪਸ਼ਨ ਓਨ ਕਰਦੋ ਹੋਰ ਜਿੰਨ ਜੇ ਉਹ ਆਪਣੇ ਮੇਲ ਦਾ ਟੈਸਟ ਰੱਖੋ, ਉਹ ਨਾਲ ਕਿ ਉਹ ਬੱਚਾ ਐਡ ਹੀ ਉਸਦੇ ਬਾਦ ਵਿੱਚ, ਅਗਰ ਕੁਛ ਦੇਖੇਗਾ ਸਾਡੀ ਮਰਜ਼ੀ ਨਾਲ ਦੇਖੇਗਾ, ਅਗਰ ਜਜ਼ਿਆਦਾ ਟਾਈਮ ਨ ਫੋਨ ਦੇਖਦਾ ਵਾ ਜਾਂ ਕੁਛ ਵੀ, ਤੇ ਉਹ ਸਾਡੇ ਵਰਗੇ ਸੀ ਹੁਣ ਕੱਟ ਵੀ ਕਰਵਾ ਸਕਦੇ ਆ, ਉਹਦਾ ਫੋਨ ਹੀ ਬੰਦ ਕਰ ਸਕਦੇ ਆ
ਹਾਂ ਹਾਂ, ਬਿਲ
ਹਾਂਜੀ, ਇਹ ਚੀਜ਼ਾਂ ਥੋੜੀਆਂ ਬਹੁਤ ਸਾਡੇ ਸਾਨੂੰ ਪੇਰੈਂਟਸ ਨੂੰ, ਥੋੜੀਆਂ ਦੇਖਣੀਆਂ ਚਾਹੀਦੀਆਂ। ਕਿਉਂਕਿ ਅੱਜ ਕੱਲ ਮੋਸਟਲੀ ਸਾਰੇ, ਪੜ੍ਹੇ-ਲਿਖੇ ਤਾਂ ਹੁੰਦੇ ਹੀ ਆ।
ਹਾਂਜੀ-ਹਾਂਜੀ।
ਤੇ ਥੋੜੀਆਂ ਬਹੁਤ ਚੀਜ਼ਾਂ ਸਾਨੂੰ ਵੀ, ਕਰਨੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਉੱਤੇ ਅਮਲ ਚਾਹੀਦਾ ਕਿ, ਬੱਚਿਆਂ ਦੇ ਉੱਤੇ ਥੋੜਾ ਕੰਟਰੋਲ ਰੱਖੀਏ, ਤੇ ਕੱਲ ਨੂੰ ਬੱਚਾ ਹਾਡਾ ਸੇਫ ਹੀ ਰਵੇ, ਕੱਲ ਨੂੰ ਇਹੋ ਜਿਹੀ ਚੱਕਰਾਂ ਵਿੱਚ ਜਿਵੇਂ ਜੀ ਅੱਜ-ਕੱਲ੍ਹ ਹੈਕਿੰਗ ਵਾਲੀ ਕੋਈ ਇਹੋ ਜਿਹੀ ਕੋਈ, ਬੱਚਿਆਂ ਨੂੰ ਤਾਂ ਮਿੰਟਾਂ ਚ' ਬੇਵਕੂਫ ਬਣਾ ਦਿੰਦੇ ਨੇ। ਬੱਚੇ
ਹਾਂਜੀ-ਹਾਂਜੀ ਇਹ ਤੇ ਹੈਗਾ, ਬੱਚਿਆਂ ਨੂੰ ਥੋੜ੍ਹੇ ਨਾ, ਅੱਜ-ਕੱਲ੍ਹ ਪਤਾ ਬੱਚੇ ਤੇ ਉਸ ਵੇਲੇ ਆਪਣਾ, ਮਿੰਟ ਤੋਂ ਪਹਿਲਾਂ ਆਪਣਾ, ਜਾਲ ਦੇ ਵਿੱਚ ਉਹਨਾਂ ਦੇ ਫਸ ਜਾਂਦੇ ਆ, ਹੈਕਿ ਹੈਕਿਂਗ ਵਾਲਿਆਂ ਦੇ, ਕਿਉਂਕਿ ਬੱਚਿਆਂ ਨੂੰ ਦੇਖੋ ਪਤਾ ਨੀ।
ਹਾਂਜੀ।
ਹਾਂਜੀ, ਇਸ ਕਰਕੇ ਆਪਾਂ ਨੂੰ ਚਾਹੀਦਾ ਵਾ, ਕਿ ਇੱਥੇ ਹਨਾ ਪਰਮਿਸ਼ਨ ਲੈਣੀ ਚਾਹੀਦੀ। ਵੀ ਆਪਣਾ-ਆਪਣਾ ਲਾ ਤਾ ਲੋ ਕੇ ਜੀ, ਬੱਚੇ ਪਰਮਿਸ਼ਨ ਲੈਣ ਤੋਂ ਬਗੈਰ ਕੁਛ ਕਰਨ, ਗੇਮ ਨਾ ਡਾਊਨਲੋਡ ਕਰ ਸਕ ਹਣਾ, ਹਾਂਜੀ-ਹਾਂਜੀ, ਬਹੁਤ ਵਧੀਆ ਗੱਲ ਹੈ ਕਿ
ਹਾਂਜੀ?
ਪਹਿਲੇ ਪਰਮਿਸ਼ਨ ਲੈਂਦੇ ਆ, ਫਿਰ ਤੁਸੀਂ ਪਰਮਿਸ਼ਨ ਦੳਗੇ ਤਾਂ
ਹਾਂਜੀ-ਹਾਂਜੀ ਸਹੀ ਗੱਲ ਪਰਮੇਸ਼ਨ ਚਾਹੀਦੀ ਹੈ। ਇਹ-ਇਹ ਸਾਡੇ ਕੋਲ ਮਤਲਬ ਇਹ ਚੀਜ਼ਾਂ ਸਾਨੂੰ ਖੁਦ ਪੇਰੈਂਟਸ ਨੂੰ ਚਾਹੀਦੀਆਂ ਕਰਨੀਆਂ। ਕਿਉਂਕਿ ਬੱਚੇ ਨੂੰ ਤਾਂ ਇਹਨਾ । ਮਤਲਬ ਉਹ ਪੜ੍ਹ ਚੁੱਕਿਆ ਜਾਂ ਕੁਛ ਵੀ ਛੋਟੇ ਬੱਚਿਆਂ ਲਈ ਚੀਜ਼ਾਂ ਬਾਈਨਿੰਗ ਹੈਗੀਆਂ ਚੀਜ਼ਾਂ ਇਹ ਜੋ ਕੋਈ ਕਰਦਾ ਉਹਨ ਕੁਛ ਬੱਚੇ ਅੱਜ ਕ ਕਰ ਜਾਂਦੇ ਨੇ। ਅਠਾਰਾਂ ਸਾਲ ਤੋਂ ਜਿਹੜੇ ਅਬਾਹ ਪਦੇ ਨੇ ਹਨਾ। ਜਿਹੜੇ ਅਠਾਰਾਂ ਸੱਤ ਉਹ ਨੂੰ ਤੁੇ ਬ ਫੇਰ ਵੀ ਨੋਲੇਜ ਹੁੰਦੀ ਜਿਹੜੀ ਅਠਾਰਾਂ ਸਾਲ ਦੇ ਥੱਲੇ ਨਾ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ। ਇਹਨਾਂ ਚੀਜ਼ਾਂ ਬਾਰੇ। ਤੇ ਪਰ ਸਾਡਾ ਹੀ ਬੰਦਾ ਆ।
ਹਾਂਜੀ- ਹਾਂਜੀ ਬਿਲਕੁਲ ਬੱਲ ਚਲੋ ਅ। ਠੀਕ ਹੈ ਜੀ। ਫਿਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ। ਅਸੀਂ ਫਿਰ ਦੁਬਾਰਾ ਕੋਲ ਦੇ ਵਿੱਚ ਨਾਲ ਜੁੜਾਂਗੇ ਹਨਾ। ਹਾਂਜੀ। ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ।